ਸਤਿ ਸ੍ਰੀ ਅਕਾਲ ਜੀ। ਤੁਸੀ ਦੱਸੋ
ਵਧੀਆ- ਵਧੀਆ ਹੋਰ ਕੀ ਕਰ ਰਹੇ ਹੋ।
ਕੁਛ ਨੀ ਅਸੀਂ ਹੁਣ ਬੈਠੇ ਸੀ।
ਅੱਛਾ। ਹੋਰ ਲੰਚ ਅੱਛਾ- ਅੱਛਾ ਲੰਚ ਕਰ ਲਈ ਸਵੇਰੇ।
ਜੀ ਕਰ ਲਈ ਸੀ ਤੁਸੀ
ਹਾਂ। ਅਸੀਂ ਕਰ ਲਿਤਾ ਤੇ ਲੰਚ ਕੀ ਕਰ ਰਹੇ ਬ੍ਰੇਕਫਾਸਟ ਕਰ ਲਿਆ ਲੰਚ ਦਾ ਕੀ ਆ ਪ੍ਰੋਗਰਾਮ ਹੈਗਾ ਕਰਨਾ ਯ ਲੇਟ ਕਰਨਾ ਕਰ ਲਿਤਾ ਲੰਚ।
ਅੱਧ ਤਾਂ ਤੁਸੀਂ ਅਭੀ ਹਾਲਾ ਤੋਂ ਕਰਨਾ ਨਹੀਂ ਅਭੀ ਹਾਲੇ ਤੋਂ ਬ੍ਰੇਕਫਾਸਟ ਕਰਕੇ ਹੀ ਹਟੇ ਹੈਂ। ਅਭੀ ਦੇਖੇਗੇ ਸੋਚੇਗੇ ਕਿਦਾਂ ਕੀ ਬਨਾਨਾ ਹੈ, ਫਿਰ ਕਰੇਗੇ ਤਿਆਰੀ।
ਤੁਹਾਡੇ ਲਾਗੇ ਗਰਮੀ ਕਿੱਦਾਂ ਦੀ ਹੈ।
ਬਹੁਤ ਬ ਬਹੁਤ ਔ ਬਹੁਤ ਜ਼ਿਆਦਾ ਹੋ ਰੱਖ
ਅੱਛਾ ਅੱਛਾ ਕੀ ਲੱਗਦਾ ਤੁਹਾਨੂੰ ਕਿ ਗਰਮੀ ਪਿਛਲੇ ਸਾਲ ਤੋਂ ਜ਼ਿਆਦਾ ਪੜੇਗੀ ਯਾ ਇਸ ਸਾਲ ਕਮ।
ਲੱਗਦਾ ਤਾਂ ਮੈਨੂੰ ਐਸੀ ਕੀ ਜ਼ਿਆਦਾ ਪੜੇਗੀ।
ਜ਼ਿਆਦਾ ਪੜੇਗੀ ਹਾਂ, ਸਾਨੂੰ ਇਹ ਲੱਗਦਾ ਹੈ ਕਿ ਜ਼ਿਆਦਾ ਗਰਮੀ ਹੋਏਗੀ ਇਸ ਸਾਲ ਕਿਉਂਕਿ ਪੇੜ ਬਹੁਤ ਕੱਟ ਰਹੇ ਨੇ ਤਾਂ ਕਰਕੇ ਗਰਮੀ ਦਾ ਬੜਾ ਬੁਰਾ ਹਾਲ ਹੋਇ
ਇਹੀ ਕਰਕੇ ਤੋ ਹਾਂ, ਪੇੜ ਤੋਂ ਬਹੁਤ ਕੱਟ ਰਹੇ ਹੈ।
ਤੇ ਹੋਰ
ਹੋਰ ਦੱਸੋ।
ਵਧੀਆ ਵਧੀਆ ਬਾਰਿਸ਼ ਹੋਈ ਨੀ, ਤੁਹਾਡੇ ਇਧਰ?
ਬਾਰਿਸ਼ ਹ ਹੋਈ ਦੋ ਦਿਨਾਂ ਤੇ ਲਗਾਤਾਰ ਪੜੀ ਸੀ।
ਅੱਛਾ ਅੱਛਾ ਅੱਛਾ ਸਾਡੇ ਕੱਲ ਸ਼ਾਮ ਨੂੰ ਹੋਈ ਥੋੜੀ ਬਾਰਿਸ਼ ਹੋਈ, ਪੰਜ ਦਸ ਮਿੰਟ ਹੋਈ ਬਾਰਿਸ਼। ਨਾ ਦੇ ਬਰਾਬਰ ਹੋਈ
ਵੀ ਮੌਸਮ ਅਭੀ ਐਸਾ ਹੀ ਹੋਰਖਾ ਹੈ, ਧੂਪ ਤੋਂ ਬਹੁਤ ਤੇਜ਼ ਹੈ।
ਕੀ ਕਰੇ ਸ਼ਾਮ ਨੂੰ ਹੋ ਜਾਂਦਾ ਮੌਸਮ ਠੰਡਾ।
ਹਾਂ ਸ਼ਾਮ ਸ਼ਾਮ ਤੇ ਹੋ ਜਾਂਦਾ ਹੈ।
ਹਮ ਫਿਰ ਬੰਦਾ ਨਿਕਲ ਜਾਂਦਾ ਘਰੋਂ ਅੱਗੇ ਪਿੱਛੇ ਚਲੋ ਬੰਦਾ ਕਿਤੇ ਪਾਰਕ ਪੂਰਕ ਜਾਂ ਬਾਜ਼ਾਰ ਕਿਤੇ ਬੰਦਾ ਹੋ ਕੇ ਆਵੇ ਦਿਨ ਵਿੱਚ ਨਿਕਲਣਾ ਮੁਸ਼ਕਿਲ ਹੋ ਗਿਆ ਹੇ। ਦਿਨ ਚ ਮਨ ਹੀ ਨੀ ਕਰਦਾ ਕੀ ਘਰ ਏ ਸੀ ਲਾ ਕੇ ਬਸ ਲੰਮੇ ਪੈ ਜਾਓ। ਤੇ ਆ ਤੇ ਵੈਸੇ ਸੰਡੇ ਹੈ ਸਾਰੇ ਲੋਕੀ ਰੇਸ ਤੇ ਹੀ ਹੋਣੇ।
ਅੱਜ ਬਾਹਰ ਤਾਂ ਰਸ਼ ਨਹੀਂ ਹੋਣਾ ਪਰ ਮਾਰਕੀਟ ਤਾਂ ਹੁੰਦਾ ਹੈ ਰਸ਼। ਕਿਉਂਕਿ ਸੰਡੇ ਐ ਇਸ ਕਰ ਕਿ ਸਭ ਲੋਕ ਜਾਂਦੇ ਨਾ ਮਾਰਕੀਟ ਕੀ ਅੱਜ ਭੀ ਅੱਜ ਹੀ ਕਰ ਲੈ ਤੇ ਸਾਰੀ ਸ਼ੋਪਿੰ ਪਿੰਗ ਜੋ ਵੀ ਕਰਨੀ ਸੀ।
ਗਰਮੀ ਵੀ ਹੈ ਸ਼ੋਪਿੰਗ ਵੀ ਬੰਦਾ ਕੀ ਕਰੇ? ਤੁਹਾਨੂੰ ਕਿੱਦਾਂ ਵਧੀਆ ਲੱਗਦਾ ਐ ਕਿ ਸ਼ੋਪਿੰਗ ਔਨਲਾਈਨ ਕਰਨੀ ਚਾਹੀਦੀ ਹੈ ਜਾਂ ਏਦਾਂ ਸ਼ੋਪ ਤੇ ਜਾ ਕੇ ਔਫਲਾਈਨ।
ਜਿਹੜਾ ਸਮਾਨ ਓਨਲਾਈਨ ਚ ਮਿਲ ਜਾਏ ਉਦ ਚੱਕ ਲੋ ਜਿਹਦਾ ਸਮਾਨ ਭਾਰ ਤੇ ਮਿਲ ਜਾਏ ਤਾਂ ਉਦਾਂ ਚੱਕ ਲੋ।
ਅਛਾ। ਅਕਸਰ ਮੈਂ ਦੇਖਿਆ ਜੀ। ਕੁੜੀਆਂ ਨੂੰ ਸ਼ੋਪਿੰਗ ਦਾ ਕਵੋ ਨਾ ਤੇ ਕੁੜੀਆਂ ਕਦੇ ਮਨਾ ਨੀ ਕਰਦੀਆਂ। ਕਿ ਔਨਲਾਈਨ ਕਰਨਾ ਚਾਹੀ ਆਫਲਾਈਨ ਕਰਨਾ ਚਾਹਂਦੀ ਉਹ ਕਹਿੰਦੀਆਂ ਕਰਾ ਦੋ ਦੋਨਾਂ ਹੀ ਕਰ ਲਵਾਂਗੇ ਸਾਡੇ ਲਈ ਦੋਨਾਂ ਹੀ ਠੀਕ ਹੈ
ਕੁੜੀਆਂ ਤਾਂ ਸ਼ੋਪਿੰਗ ਨਾਲ ਹੀ ਚੰਗੀ ਰਹਿੰਦੀ ਹੈ ਨਾ।
ਹਾਂ ਇਹ ਮੈਂ ਤੇ ਦੇਖ ਕ ਮੈਂ ਹਂ ਕਿਉਂਕਿ ਉਹ ਕਹਿੰਦੇ ਆ ਬਸ ਸ਼ੋਪਿੰਗ ਹੋਣੀ ਚਾਹੀਦੀ ਹੈ ਜਿਦ ਜਦਾਂ ਮਰਜ਼ੀ ਹੋਵੇ ਕਰਾ ਦੋ ਆਫਲਾਈਨ ਕਰਾ ਦੋ। ਔਨਲਾਈਨ ਕਰਾ ਦੋ।
ਬਿਲਕੁਲ।
ਗੱਲ ਨੀ ਕਰਦੀਆਂ ਉਹ।
ਨਾ ਟੈਨਸ਼ਨ ਕਿਤੇ ਲੋੜਦੀ ਲੈਣੀ ਆ। ਟੈਂਸ਼ਨ ਉਹਨਾਂ ਤੋਂ ਲੱਗਣੀ ਜਿਨਾਂ ਨੇ ਸ਼ੋਪਿੰਗ ਕਰਾਨੀ ਹੈ।
ਨਾ ਨਾ ਟੈਂਸ਼ਨ ਹੀ ਮੈਂ ਕਹਿ ਰਿਹਾ ਕੈਂਸਲ ਨਹੀਂ ਕਰ
ਕੈਂਸਲ ਨਹੀ ਕਰਦੇ ਅ ਨੀ ਇੰਨਾ ਚੰਗਾ ਮੌਕਾ ਕੌਣ ਕੈਂਸਲ ਕਰਦਾ ਚਾਹੇ।
ਹਮ ਓ ਤਾਂ ਹੈਗਾ। ਸ਼ੋਪਿੰਗ ਕਰਨਾ ਮੈਨੂੰ ਵੀ ਬਹੁਤ ਵਧ ਵਧੀਆ ਲੱਗਦਾ ਹੈ।
ਤੁਸੀਂ ਕਿ ਕਿੱਧਾਂ ਕਿੱ ਕਿ ਸ਼ੋਪਿੰਗ ਕਰਦੇ ਹੋ? ਨੋਰਮਲ ਤਾਂ ਆਪਣੇ ਮਾਰਕੀਟ ਤੱਕ ਜਾਂ ਔਨਲਾਈਨ।
ਮੈਂ ਮਾਰਕੀਟ ਵਿੱਚ ਜਾ ਕੇ ਔਨਲਾਈਨ ਕੁਛ ਚੀਜ਼ਾਂ ਮੰਗਵਾ ਲੈਂਦਾ ਜਿੱਦਾਂ ਕੋਈ ਬੁੱਕਸ ਬੁੱਕਸ ਹੋ ਗਈਆਂ। ਜਾਂ ਕੋਈ ਸ ਡੈਕਸ ਦਾ ਕੋਈ ਸਮਾਨ ਚਾਹੀਦਾ ਹੁੰਦਾ। ਮੈਂ ਤੇ ਉਹ ਬੰਦਾ ਔਨਲਾਈਨ ਮਲਾ ਪਰ ਕੱਪੜਾ ਖਾਸ ਕਰਕੇ ਮੈਂ ਔਫਲਾਈਨ ਹੀ ਲੈਂਦਾ ਕੱਪੜੇ ਦਾ ਮੈਨੂੰ ਕੋਈ ਆਨਲਾਈਨ ਸੈਟਿਸਫਾਈ ਨੀ ਹੁੰਦਾ ਮੈਂ ਕਪੜੇ ਧੋ ਆਨਲਾਈਨ ਲੈਣਾ ਕੁਛ ਹਾਂ ਕੁਛ ਕਦੇ ਵਧੀਆ ਆਏ ਮੈਕਸੀਮਮ ਮੈ ਓ
ਜੀ ਓਕੇ ਤੁਸੀਂ ਸੋਚਦੇ ਹੋਵੋਗੇ। ਕਿ ਹੱਥ ਵਿੱਚ ਲੈ ਕੇ ਦੇਖਲੇ ਕੈਸੀ ਇਹ ਵਰਾਇਟੀ
ਕੁਆਲਿਟੀ ਪਤਾ ਲੱਗ ਜਾਂਦੀ ਏ ਨਾ। ਦੇਖ ਕੇ ਫਿਰ ਔਨਲਾਈਨ ਆਏਗਾ ਫਿਰ ਜਦ ਆਈ ਗਿਆ ਤੇ ਫੇਰ ਮੇਰਾ ਮਨ ਨਹੀਂ ਕਰਦਾ ਕਿ ਜਿੱਦਾਂ-ਕਿਦਾ ਆ ਗਿਆ ਹੁਣ ਆ ਗਿਆ ਹੁਣ।
ਰਿਟਨ ਕਰੋ ਚੇਂਜ ਕਰਦੇ ਪਾਓ ਫਿਰ ਬਟ ਔਨਲਾਈਨ-ਬਟ ਔਨਲਾਈਨ ਤੇ ਵੀ ਏਹੀ ਇਹੀ ਹੈ। ਅਗਰ ਨਹੀਂ ਸਾਨੂੰ ਚੰਗਾ ਲੱਗਦਾ ਤਾਂ ਫਿਰ ਅਸੀਂ ਤਾਂ ਕਰ ਸਕਦੇ ਆਂ ਰਿਟਨ। ਬੈਠੇ-ਬੈਠੇ ਈ, ਬੈਠੇ-ਬੈਠੇ ਈ ਹੋ ਜਾਂਦਾ ਕਿਧਰ ਜਾਨਾ ਵੀ ਨਹੀ ਪੜਤਾ।
ਹੂੰ, ਫਿਰ ਮੇਰਾ ਮਨ ਨਹੀਂ ਕਰਦਾ ਰਿਟਨ ਕਰਨ ਦਾ, ਮੈਂ ਚਲੋ ਆ ਗਿਆ ਘਰ ਹੁਨ ਵਾਪਸ ਕਯਾ ਤੋਂ ਭੇਜੀਏ।
ਲੱਗਦਾ ਓਨੇ ਦੀ ਤੇ ਇਹਦੀ ਵਰਥ ਨਹੀਂ ਜਿੰਨਾ ਹਮ ਟੈਂਸ਼ਨ ਲੈਦੇ ਏ
ਹਾਂ ਉਹ ਤਾਂ ਹੈਗਾ, ਘੁੰਮਨ ਘੁੰਮਨ ਕਿੱਥੇ ਤੁਹਾਨੂੰ ਵਧੀਆ ਲੱਗਦਾ?
ਹੋਰ ਦੱਸੋ।
ਵਧੀਆ-ਵਧੀਆ, ਮੈਂ ਘੁੰਮਨ ਤੁਹਾਨੂੰ ਕਿੱਥੇ ਵਧੀਆ ਲੱਗਦਾ ਗਰਮੀ ਵਿੱਚ?
ਗਰਮੀ ਤਾ ਮੈਨੂੰ ਹਿਲ ਸਟੇਸ਼ਨ ਜਾਨਾ ਈ ਚੰਗਾ ਲੱਗਦਾ ਐ।
ਅੱਛਾ! ਕੋਈ ਫ਼ੇਵਰੇਟ ਲੋਕੇਸ਼ਨ ਹੋਵੇ ਤੁਹਡੀ ਇੰਡੀਆ ਵਿੱਚ?
। ਅੱਛੇ ਲੱਗਦਾ ਮੈਨੂੰ ਜੈਸੇ । ਤੇ ਊਟੀ ਉਧਰ ਵੀ ਅੱਛਾ ਲਗਤਾ ਹੈ ਪਾਲਮ ਅੱਛਾ ਲਗਤਾ ਹੈ।
ਪਾਲਮ ਕਿਸ਼ੋਰੀ
ਹਾਂ-
ਹਮ ਹਿਮਾਚਲ
ਹਿਮਾਚਲ ਕੁੱਲੂ ਮਨਾਲੀ ਵੀ ਅੱਛਾ ਲੱਗਤਾ ਹੈ ਹ
ਕੇਦਾਰਨਾਥ ਹੋ ਗਿਆ
ਬੜਿਯਾ। ਉਧਰ ਕਾ ਤੋਂ ਮੌਸਮ ਬਹੁਤ ਵੈਸਾ
ਹੂੰ ਉਧਰ ਅੱਛੀ ਬਰਫੀਲਾ ਇਲਾਕਾ ਹੇ ਕਸ਼ਮੀਰ ਜੈਸੇ ਹੋ ਗਏ ਹੈਂ, ਜਨਤ ਹੇ ਕਸ਼ਮੀਰ।
ਹੂੰ ਕਸ਼ਮੀਰ ਆਪ ਤੁਸੀਂ ਗਏ ਹੋ ਕਸ਼ਮੀਰ।
ਹਾਂ ਬਹੁਤ ਹੀ ਵਾਰ।
ਕਿੰਨੇ ਵਰੀ ਗਏ ਹੋ।
ਮੈਂ ਗਿਆ ਹੋਣਾ ਕੋਈ ਪੰਦਰਾਂ ਵੀਸ ਵਾਰ।
ਵਹਾਂ ਕਾ ਵਹਾਂ ਉਧਾ ਦਾ ਦਾ ਮੌਸਮ ਬਹੁਤ ਚੰਗਾ
ਬੋਲ ਨਹੀਂ ਲੇਕਿਨ ਪਤਾ ਕਿ ਕਸ਼ਮੀਰ ਖੂਬਸੂਰਤ ਬਹੁਤ ਹੈ ਨਾ। ਠੰਡਾ ੲਲਾ ਬਹੁਤੀ ਹੈ ਜਗੇ ਠੰਡੇ ਇਲਾਕੇ ਹੈਗੇ ਪਰ ਠੰਡੇ ਇਲਾਕੇ ਨਾਲ ਲੋ ਖੂਬਸੂਰਤੀ ਬਹੁਤ ਮੈਟਰ ਕਰਦੀ ਹੈ। ਇੱਕ ਤਾਂ ਠੰਡਾ ਹੋ-' ਉੱਤੋਂ ਖੂਬਸੂਰਤ, ਨਾਲ ਤੇ ਉਹ ਫਿਰ ਕਸ਼ਮੀਰ ਆ ਤੇ ਬੰਦਾ ਚੱਲ ਤੇ ਜਾਂਦਾ ਕਸ਼ਮੀਰ ਪਰ ਕਸ਼ਮੀਰ ਫਿਰ ਵਾਪਸ ਜਾਣ ਨੀ ਦਿੰਦਾ ਫਿਰ ਉਹ ਕਹਿੰਦਾ ਨ ਠਹਿਰੋ ਇੰਨਾ ਖੂਬਸੂਰਤ ਕਿ ਕਿੱਦਾਂ ਮਨ ਕਰਦਾ ਕਸ਼ਮੀਰ ਮੈਨੂੰ ਤੇ ਮਨ ਨੀ ਕਰਦਾ ਜਾਂਦਾ ਮੈਂ ਕਹਿੰਦਾ ਹੋਰ ਦੋ ਦੀਨ ਰੋਕਿਆ, ਹੋਰ ਘੁੰਮ ਫਿਰ ਲਈਏ। ਬਹੁਤ ਨਜ਼ਾਰਾ ਆਉਂਦਾ ਕਸ਼ਮੀਰ ਹੂੰ ਫੂਲ ਇਨਜੋਏਮੈਂਟ ਕਰਨਾ। ਪੈਂਦਾ ਹੈ ਜਾਣਾ ਚਾਹੀਦਾ ਹੈ ਘੁਮਣ।
ਕਸ਼ਮੀਰ ਅਸੀਂ ਵੀ ਪਲੈਨ ਬਣਾਵੇਗੇ।